ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹੋਰ ਠੀਕ ਠਾਕ ਜੀ ਬਸ ਠੀਕ ਠਾਕ ਵਧੀਆ ਹਾਂਜੀ ਹਾਂਜੀ
ਅੱਛਾ ਬੜੇ ਦਿਨਾਂ ਬਾਅਦ ਤੁਸੀਂ ਕੋਲ ਕੀਤੀ
ਹੈਲੋ ਅੱਛਾ ਹਾਂ ਅੱਛਾ ਬਸ ਉਹ ਥੋੜਾ ਨਾ ਖਿੜਕੀ ਐ ਨਾ ਨਾਲ, ਉੱਥੋਂ ਆਵਾਜ਼ ਆਂਦੀ ਐ ਬਾਹਰੋਂ
ਅੱਛਾ ਅੱਛਾ ਠੀਕ ਹੈ ਤੁਸੀਂ ਪਹਿਲੇ ਮੈਨੂੰ ਦੱਸਿਆ ਸੀ ਹਾਂਜੀ
ਹਾਂ ਹਾਂ ਹੋਰ ਤੁਸੀਂ ਸੁਣਾਓ ਠੀਕ ਠਾਕ ਸਭ
ਹਾਂਜੀ ਸਭ ਵਧੀਆ ਤੁਹਾਡੇ ਘਰ ਪਰਿਵਾਰ ਸਭ ਠੀਕ ਨੇ
ਸਭ ਵਧੀਆ ਜੀ ਸਭ ਠੀਕ ਠਾਕ ਹਾਂਜੀ ਖਿੜਕੀ ਕੋਲ ਤਾਂ ਬੈਠਾ ਸੀ ਹਾਂਜੀ ਹਾਂਜੀ ਦੱਸੋ
ਹਾਂ ਮੈਂ ਪੁੱਛਣਾ ਸੀ ਸੋਲਰ ਪੈਨਲ ਲਵਾਉਣਾ ਸੀ ਅਸੀਂ ਬ ਉਹਦਾ ਕੀ ਸਿਸਟਮ ਹੈ, ਤੁਹਾਨੂੰ ਕੁਛ ਪਤਾ ਪਤਾ ਇਸ ਬਾਰੇ, ਅੱਜ ਕੱਲ ਨਾ ਹਰ ਕਿਸੀ ਦੇ ਘਰ ਇਹ ਹੀ ਲੱਗੇ ਹੋਏ ਨਾ
ਹਾਂ, ਮੈਂ ਉਹੀ ਗੱਲ ਕਰਨ ਲੱਗਾ ਸੀ ਖਿੜਕੀ ਕੋਲ ਤਾਂ ਬੈਠਾ ਸੀ ਕਿ ਲਾਈਟ ਬੰਦ ਹੋ ਗਈ ਸਾਡੇ ਵੀ, ਅੱਜ ਕੱਲ ਨਾ ਲਾਈਟ ਬੜੀ ਘੱਟ ਹੋ ਰਹੀ ਹੈ। ਹਾਂ-
ਅੱਛਾ ਠੀਕ ਹੈ, ਨੈਟ ਇੱਕ ਤੇ ਕੁਛ ਲੈਟ ਵੀ ਬੰਦ ਹੋ ਰਹੀ, ਕੁਛ ਨੈਟਵਰਕ ਦੀ ਪ੍ਰੋਬਲਮ ਬਹੁਤ ਜਿਆਦਾ ਹੋ ਰੀ ਹੈ ਹਰ ਜਗ੍ਹ ਹੀ ਨਾ ਤੁਹਾਨੂੰ ਪਤਾ ਘਰ ਘਰ ਵਾਈਫਾਈ ਲੱਗੇ ਹੋਏ ਨੇ, ਨੈਟਵਰਕ ਪੂਰੇ ਮਿਲਦੇ ਨੀ ਹੈ।
ਹਮ, ਉਹ ਬਸ ਉਹਦੇ ਕਰਕੇ ਨਾ ਲ ਹਾਂ ਦਿੱਕਤ ਵੀ ਲਾਈਟ ਕਰਕੇ, ਥੋੜੀ ਪ੍ਰੋਬਲਮ ਹੋਈ ਵੀ ਲਾਈਟ ਚਲੀ ਜਾਂਦੀ ਫਿਰ ਉਹ ਜਿਹੜੇ ਹੈਗੇ ਨੇ ਆਪਣਾ ਟਾਵਰ, ਉਹ ਲਾਈਟ ਨਾਲ ਈ ਚੱਲਦੇ ਨੇ ਨਾ, ਹਾਂ ਜਨਰੇਟਰ ਨੂੰ ਟਾਈਮ ਲੱਗਦਾ ਚੱਲਦੇ ਆ।
ਹਾਂਜੀ।
ਹ ਹਾਾਂ ਹੋ ਕੋਈ ਨੀ ਸੋਲਰ ਪੈਨਲ ਬਾਰੇ ਨਾ ਆਪਾਂ, ਮੈਂ ਆਪਣਾ ਵੇਖਿਆ ਵੀ ਸੀ, ਯੂਟਿਊਬ ਤੇ ਵੀ ਵੇਖਿਆ ਮੈਂ ਤੇ ਆਪਣਾ ਲੱਗ ਜਾਂਦਾ ਸੋਲਰ ਪੈਨਲ, ਇੱਕ ਤੇ ਸਬਸਿਡੀ ਦਿੰਦੀ ਗਰਮੈਂਟ
ਅੱਛਾ! ਉਹਨਾਂ ਕੋਲ ਲੈਣੀ ਪੈਂਦੀ ਪਰ ਪਹਿਲੇ ਪਰਮਿਸ਼ਨ ਲੈਣੀ ਪੈਂਦੀ।
ਹਾਂ ਪਹਿਲੇ ਤੁਹਾਡੇ ਨਾ ਉਹ ਸਾਰਾ ਬਿੱਲ ਦੇਣਾ ਪਏਗਾ, ਬਿਜਲੀ ਦਾ ਬਿੱਲ ਤੇ ਆਪਣਾ ਹੋਰ ਆਪਣਾ ਪੈਨ ਕੇ ਬੈਂਕ, ਫੇਰ ਆਪਣਾ ਉਹ
ਅੱਛਾ ਤੇ ਸਾਨੂੰ ਮਤਲਬ, ਕਿੱਥੇ ਜਮਾ ਕਰਾਉਣਾ ਪਏਗਾ, ਸਾਨੂੰ ਕਿੱਥੇ ਜਾਣਾ ਪਏਗਾ ਸਭ ਕੁੱਛ ਕਰਨ?
ਸੋਲਰ ਪੈਨਲ ਜਿੜੇ ਲਾਉਂਦੇ ਨਾ ਉਹਨਾਂ ਕੋਲ ਜਾਣਾ ਪਏਗਾ। ਉਹ ਆਪਣੇ ਆਪ ਨਾ ਸਾਰਾ ਕਰਾ ਦਿੰਦੇ ਨੇ, ਬੈਂਕ ਤੋਂ ਲੋਨ ਵੀ ਕਰਾ ਦਿੰਦੇ ਨੇ।
ਅੱਛਾ! ਤੇ ਅਗਰ ਅਸੀਂ ਲੋਨ ਨਾ ਲੈ ਨਾ ਹੋਏ ਬਗੈਰ ਲੋਨ ਤੋਂ ਨਹੀਂੀ ਹੋ ਸਕਦਾ ਐਵੇਂ, ਉਹ ਜ਼ਰੂਰੀ ਹੈ?
ਬਿਨਾਂ ਲੋਨ ਤੋਂ ਹੀ ਲਗ ਸਕਦਾ ਤੇ ਕੋਈ ਦਿੱਕਤ ਨੀ ਆ, ਬੈਟਰੀ ਦਾ ਲੱਗਦਾ ਨਾ ਫਿਰ ਬੈਟਰੀ
ਹਾਂਜੀ -ਹਾਂਜੀ।
ਹਾਂ ਉਹ ਜਿਵੇਂ
ਅੱਛਾ।
ਤੇ ਇਨਵਰਟਰ ਉਹ ਇਨਵਰਟਰ ਚਾਰਜ ਹੁੰਦਾ ਰਹਿੰਦਾ ਰ ਆਪਣਾ ਸੋਲਰ ਨਾਲ ਤੇ ਫੇਿਰ ਬੈਟਰੀ ਯੂਜ ਕਰ ਸਕਦੇ ਹੋ ਤੁਸੀਂ, ਚੱਲਦੇ ਬੜੇ ਵਧੀਆ ਦਿਨੇ ਤੇ ਜਿਵੇਂ ਬੜੀ ਤ ਧੁੱਪ ਹੈਗੀ ਹੈ ਜ਼ਿਆਦਾ, ਫੇਰ ਬੜਾ ਵਧੀਆ ਕੰਮ ਕਰਦੇ ਨੇ ਸੋਲਰ, ਫਿਰ ਤੁਸੀਂ ਜੋ ਮਰਜ਼ੀ ਚਲਾ ਸਕਦੇ ਹੋ ਚੱਲਦਾ ਰਹਿੰਦਾ ਡਾਇਰੈਕਟ ਚੱਲਦਾ ਰਹਿੰਦਾ ਸਭ ਕੁਛ ਬੈਟਰੀ ਚਾਰਜ ਹੀ ਹੁੰਦਾ।
ਅੱਛਾ, ਤੇ ਏਸੀ ਦਾ ਵੀ ਲੋਡ ਲੈ ਲੈਂਦੇ ਨੇ?
ਏਸੀ ਨਹੀਂ ਜ਼ਿਆਦਾ ਚੱਲਦਾ, ਏਸੀ ਤੁਸੀਂ ਯਾਦਾਂ ਯਾਦਾਂ ਇਹ ਇੱਕ ਘੰਟਾ ਅੱਧਾ ਘੰਟਾ ਚਲਾ ਸਕਦੇ ਹੋ, ਉਸ ਤੋਂ ਬਾਅਦ ਬੈਟਰੀ ਲੋਅ ਹੋ ਜਾਂਦੇ ਨਾ।
ਅੱਛਾ ਅੱਛਾ ਠੀਕ ਹੈ, ਹਾਂ ਬਸ ਮੈਂ ਇਸੇ ਕਰਕੇ
ਓਨ ਬ੍ਰਿਡ ਹੁੰਦਾ ਨਾ ਜਿਹੜਾ ਮੀਟਰ ਦੇ ਨਾਲ ਅਟੈਚ ਹੁੰਦਾ ਉਹ
ਅੱਛਾ।
ਹਾਂ, ਜਿਵੇਂ ਸੋਲਰ ਪੈਨਲ ਬਿਜਲੀ ਬਣਾ ਰਹੇ ਨੇ ਉਹ ਉਹ ਮਿਕਸ ਹੋ ਕੇ ਚੱਲਣਗੇ ਲਾਈਟ ਵਿੱਚ ਚੱਲ ਰਈ ਏ ਤੇ ਸੋਲਰ ਪੈਨਲ ਵੀ ਓ ਵੀ ਚੱਲ ਰਈ ਐ ਆਪਣਾ ਬਿਜਲੀ ਵੀ ਚੱਲ ਰਈ ਐ ਦੋਨੋ ਇਕੱਠੇ ਮਿਕਸ ਹੋਕੇ ਚੱਲਦੇ ਨੇ। ਹ
ਅੱਛਾ ਤੇ ਫੇਰ ਲੋੜ ਚੁੱਕ ਲੈਂਦਾ।
ਹਾਂ ਫੇਰ ਲੋੜ ਚੁੱਕ ਲੈਂਦਾ ਫਿਰ ਤੁਹਾਡੇ ਨਾ ਜਿਵੇਂ ਯੂਨਿਟ ਘੱਟ ਲੱਗਣਗੇ ਮੀਟਰ ਦੇ, ਬਿਜਲੀ ਘੱਟ ਫੂ ਫੂਕੇਗੀ ਤੁਆਡੀ ਸੋਲਰ ਪੈਨਲ ਜ਼ਾਦਾ ਯੂਜ ਹੋਣਗੇ ਬਿੱਲ ਜਿਵੇਂ ਦਿਨ ਦਾ ਆਪਣਾ ਦਸ ਯੂਨਿਟ ਫੂਕਦੇ ਨੇ ਫੇਰ ਤੁਹਾਡੇ ਤੋਂ ਤਿੰਨ ਫੂਕਿਆ ਕਰਨਗੇ ਬਸ।
ਅੱਛਾ-ਅੱਛਾ ਠੀਕ ਏ।
ਫਿਰ ਬਿਜਲੀ ਦੀ ਬੱਚਤ ਹੋ ਜੇਗੀ ਆਪਣਾ ਬਿੱਲ ਦੀ।
ਹਾਂਜੀ ਦੇਖੋ ਦੋ ਏਸੀ ਨੇ ਦੋ ਤਿੰਨ ਕੂਲਰ ਚਲ ਜਾਂਦੇ ਨੇ ਇਸ ਕਰਕੇ ਮੈਂ ਪੁੱਛ ਰੀ ਸੀ ਮੈਂ ਕਿਆ ਚਲੋ ਪੁਛਨੇ ਆਂ ਵੀਰ ਜੀ ਨੂੰ ਵੀ ਨੌਲੇਜ ਹੋਏਗੀ ਇਸ ਬਾਰੇ। ਤਾਂ ਕਰਕੇ ਮੈਂ ਪੁੱਛ ਰੀ ਸੀ ਤੁਹਾਡੇ ਕੋਲੋ।
ਹੂੰ ਨਈ ਲਵਾ ਲੋ ਵੈਸੇ ਬੋਤ ਵਦੀਆ ਚੀਜ਼ ਏ। ਗੋਰਮੈਂਟ ਸਬਸਿਡੀ ਵੀ ਦਿੰਦੀ ਏ ਅਗਰ ਤੁਸੀਂ ਓਨ ਬਿਡ ਲਵਾਂਦੇ ਨਾ ਮੀਟਰ ਦੇ ਨਾਲ ਆਲਾ ਫਿਰ ਤੁਹਾਨੂੰ ਜਿਵੇਂ ਇਹ ਆਂਦਾ ਨਾ ਆਪਣਾ ਇੱਕ ਦੋ ਲੱਖ ਰੁਪਏ ਦਾ ਤੇ ਅਠੱ ਅਠੱਤਰ ਹਜ਼ਾਰ ਰਪਏ ਗੋਰਮੈਂਟ ਸਬਸਿਡੀ ਦਿੰਦੀ ਏ ਸੈਵੰਟੀ ਏਟ ਥਾਊਜੈ਼ਂਡ
ਅੱਛਾ-ਅੱਛਾ ਠੀਕ ਏ, ਤੇ ਬੈਨੀਫਿਟ ਕਿਦੇ ਵਿੱਚ ਏ ਜ਼ਾਦਾ।
ਬੈਨੀਫਿਟ ਤੁਸੀਂ ਓਨਬ੍ਰਿਡ ਈ ਲਵਾਓ ਵਦੀਆ ਵੈਸੇ ਓਦੇ ਨਾਲ ਬਿਜਲੀ ਦਾ ਬਿੱਲ ਥੋੜ੍ਹਾ ਘੱਟ ਘੱਟ ਆਇਆ ਕਰੇਗਾ ਜੇ ਤੁਹਾਡਾ ਦੋ ਏਸੀ ਨੇ। ਕੂਲਰ ਨੇ ਫੇਰ ਓ ਹਾਂ ਫੇਰ ਬਿੱਲ ਦੀ ਬੱਚਤ ਹੋ ਜੇਗੀ ਥੋੜਾ, ਘੱਟ ਆਇਆ ਕਰੇ
ਅੱਛਾ-ਅੱਛਾ ਠੀਕ ਏ।
ਹੂੰ ਤੁਹਾਡੀ ਤੇ ਛੱਤ ਬੜੀ ਖੁੱਲੀ ਵੈਸੇ ਨਾ ਓ। ਤੁਆਡੇ ਤਾਂ ਬੋਤ ਵਦੀਆ ਲੱਗ
ਹਾਂਜੀ-ਹਾਂਜੀ ਬੋਤ ਵੱ ਦੀ ਛੱਤ ਤੇ ਹਾਂ ਤਾਂਈ ਮੈਂ ਕਿਹਾ ਚਲੋ ਪੁੱਛਨੇ ਆ ਟਰਾਈ ਕਰਨੇ ਅਸੀਂ ਵੀ ਕਿਉਂਕਿ ਮੈਂ ਗਈ ਨਾ ਤੁਹਾਡੇ ਉਸ ਸਾਈਡ ਤੇ ਸਭ ਛੱਤਾਂ ਤੇ ਮੈਂ ਦੇਖੇ ਸੀ ਬਈ ਲੱਗੇ ਹੋਏ ਸੀ।
ਹਾਂ-ਹਾਂ ਸਾਡੇ ਰਿਲੇਟਿਵ ਹੈਗੇ ਨੇ ਜੇੜੇ ਓਨਾਂ ਨੇ ਲਵਾਈ ਐ ਰਿਸ਼ਤੇਦਾਰ। ਹੁਨ ਓ ਵਦੀਆ ਚੱਲ ਰਿਆ ਬੜਾ, ਹਾਂ।
ਅੱਛਾ-ਅੱਛਾ।
ਕਿਉਂਕਿ ਧੁੱਪ ਬੜੀ ਰੈਂਦੀ ਨਾ ਹੁਣ ਸੱਤ ਮਹੀਨੇ ਤੇ ਧੁੱਪ ਹੀ ਧੁੱਪ ਹੈਗੀ ਏ। ਚਾਰ ਪੰਜ ਮਹੀਨੇ ਥੋੜੀ ਠੰਡ ਰੈਂਦੀ ਐ ਬਾਕੀ ਛੇ ਸੱਤ ਅੱਠ ਮਹੀਨੇ ਤਾਂ ਗਰਮੀ-ਗਰਮੀ ਹੁੰਦੀ ਏ ਬੋਤ ਜ਼ਾਦਾ।
ਹਾਂਜੀ ਇਸ ਵਾਰ ਤੇ ਗਰਮੀ ਪੈ ਵੀ ਬਹੁਤ ਰਈ ਏ ਨਾ, ਕੁਛ ਥੋੜੀ ਜੀ ਬਾਰਿਸ਼ ਆਏਗੀ ਤੇ ਬਸ ਉਸ ਤੋਂ ਬਾਅਦ ਇਤਨੀ ਜ਼ਾਦਾ ਗਰਮੀ ਹੋ ਜਾਂਦੀ ਏ ਬੌਤ
ਹੂੰ। ਕੋਈ ਨੀ ਮੈਂ ਵੀ ਇੱਥੇ ਹੈਗੇ ਨੇ ਸਾਡੇ ਆਪਾਂ ਪਤਾ ਕਰਕੇ ਤੁਹਾਨੂੰ ਦੱਸ ਦਿਆਂਗਾ। ਕਿਸ ਕਿੰਨਾ ਕੁ ਬਨੇਗਾ ਕੋਟੇਸ਼ਨ ਕੀ ਓਦੀ। ਸਾਰੇ ਤਹਾਨੂੰ ਦੱਸ ਦਿਆਂਗਾ ਕੋਈ ਹਾਂ-ਹਾਂ-ਹਾਂ।
ਹਾਂਜੀ।
ਓਦੇ ਬਾਰੇ ਵੀ ਪੁੱਛਦਾਂਗਾ ਨਾ ਮੈਂ ਬੈਟਰੀ ਦੇ ਜਿਹੜੇ ਹੁੰਦੇ ਨਾ ਬੈਟਰੇ ਰੱਖੇ ਜਾਂਦੇ ਨੇ ਓ ਵੀ ਪੁੱਛਦਾਂਗਾ ਤੇ ਇੱਕ ਇੱਕ ਹੁੰਦਾ ਓਨ ਬਰੀਡ ਇੱਕ ਹੁੰਦਾ ਓਫ ਬਰੀਡ।
ਅੱਛਾ ਤੇ ਜੇੜੇ ਤੁਹਾਡੇ ਰਿਲੇਟਿਵ ਨੇ ਲਗਵਾਇਆ ਐ ਓ ਕਿਹੜਾ ਲਵਾਇਆ ਓਨਾਂ ਨੇ।
ਬ੍ਰਿਡ ਲਵਾਇਆ ਉਹਨਾਂ ਨੇ ਓਫ ਬ੍ਰਿਡ ਓਦੇ ਨਾਲ ਦੋ ਬੈਟਰੇ ਹੈਗੇ ਨੇ ਵੱਡੇ।
ਅੱਛਾ।
ਹਾਂ ਹੋਰ ਬ੍ਰਡ ਨਹੀਂ‌ ਹੈਗਾ,
ਅੱਛਾ, ਅੱਛਾ ਠੀਕ ਹੈ।
ਉਹ ਵੀ ਵੱਧੀਆ ਚੱਲ ਰਿਹਾ ਉਹਨਾਂ ਦਾ,
ਅੱਛਾ, ਤੇ ਮਤਲਬ ਉਹ ਫਿਰ ਸਭ ਕੁੱਛ ਚਲਾ ਲੈਂਦੇ ਨੇ ਉਹਦੇ ਨਾਲ।
ਪਰ ਉਹਨਾਂ ਦਾ ਲੋਡ ਘੱਟ, ਕੇ ਨਾ ਇੱਕ, ਇੱਕ ਏ ਸੀ ਹੈਗਾ ਉਹ ਏਸੀ ਵੀ ਕਦੀ ਕਦਾਰ ਚਲਾਉਂਦੇ ਨੇ ਵੈਸੇ ਕੂਲਰ ਆਪਾ, ਰੱਖੇ ਨੇ ਆ ਉਹ ਚੱਲਦੇ ਨੇ ਬੜੇ ਵਧੀਆ, ਮੋਟਰ ਹੋ ਗਈ, ਪਾਣੀ ਦੀ ਮੋਟਰ ਹਾਂ ਏਸੀ ਨੀ, ਚੱਲਦਾ ਏਸੀ ਨਾ ਬੜਾ ਲੋਡ ਲੈਂਦਾ,
ਅੱਛਾ, ਅੱਛਾ
ਹਾਂ,
ਠੀਕ ਕੂਲਰ ਪੱਖੇ ਤੇ ਚੱਲ ਜਾਣਗੇ ਆਰਾਮ ਨਾਲ ਹਨਾ। ਜਿਆਦਾ ਚਲਾਈਏ ਤਾਂ ਹਾਂਜੀ। ਚਲੋ ਕੋਈ ਨੀ ਟਰਾਈ ਕਰਾਂਗੇ ਉਹ ਜਾ ਕੇ ਨਾ ਪਤਾ ਕਰਾਂਗੇ ਅਸੀਂ ਵੀ,
ਹਮ ਤੁਹਾਡੇ ਉੱਥੇ ਵੀ ਹੋਣਗੇ ਵੈਸੇ, ਸੋਲਰ ਹਨਾ ਤਕਰੀਬਨ ਹਰ ਜਗ੍ਹਾ ਅੱਜ ਕੱਲ੍ਹ ਹੈਗੇਏ ਨੇ ਕਿਉਂਕਿ ਗੌਰਮੈਂਟ ਵੀ, ਪ੍ਰੈਫਰੈਂਸ ਕਰ ਰਹੀ ਨਾ ਕਿ ਤੁਸੀਂ ਲਵਾਓ।
ਹਾਂਜੀ ਨਹੀਂ, ਨਹੀਂ ਲੱਗੇ ਹੋਏ ਨੇ ਕੱਚ। ਘਰਾਂ ਚ ਲੱਗੇ ਹੋਏ ਨੇ ਸਾਡੇ ਪਿੱਛੇ ਗਲੀ ਚ ਵੀ ਲੱਗਾ ਦਾ ਸਾਡੇ ਸਾਹਮਣੇ ਕਿਸੇ ਦਾ ਘਰ ਹੈ ਉੱਥੇ ਵੀ ਲੱਗਾ ਹੋਇਆ ਹੈ।
ਹਾਂ
ਹਾਂਜੀ ਪਰ ਇਹਦੇ ਵਾਸਤੇ ਹਨਾ, ਪੂਰੀ ਛੱਤ ਚਾਹੀਦੀ ਨਾ, ਫੇਿਰ ਹਨਾ।
ਛੱਤ ਤੇ ਕੋਈ ਐਸੀ ਗੱਲ ਨੀ ਵੈਸੇ ਲੱਗ ਜਾਂਦਾ ਹੈਗਾ, ਛੱਤ ਦੇ ਉੱਤੇ ਲੱਗੇ ਨਾ ਥੋੜ੍ਹੀ ਛੱਤ ਵੀ ਠੰਡੀ ਰਹਿੰਦੀ ਕਿਉਂ, ਪਰ ਧੁੱਪ ਵੀ ਪਏਗੀ ਨਾ ਉਹਦੇ ਨਾਲ,
ਹਾਂਜੀ, ਹਾਂਜੀ ਫ਼ਰਕ ਪੈ ਜਾਂਦਾ ਹੈਗਾ, ਹਾਂਜੀ। ਹਾਂਜੀ।
ਹਾਂ
ਕੋਈ ਨਹੀ ਅਸੀਂ ਵੀ ਵੇਖਦੇ ਹਾਂ ਗੱਲ ਕਰਦੇ ਹਾਂ ਟਰਾਏ ਕਰਦੇ ਆ। ਹਾਂਜੀ ਤੁਸੀਂ ਵੀ ਥੋੜਾ ਹੋਰ, ਪੁੱਛ, ਪੁੱਛ ਕੇ ਦੱਸਦੇ ਨਾ ਸਾਨੂੰ ਕੀ, ਕੀ ਹੈਗਾ ਸਭ ਕੁਛ ਇਹਦਾ,
ਕੋਈ ਗੱਲ ਨਹੀਂ ਮੈਂ ਪੁੱਛ ਕੇ ਸਭ ਦੱਸਾਂਗਾ, ਕਿ ਇੰਨੇ ਕੁਝ ਪੈਸੇ ਮੰਗਦਾ, ਬੈਂਕ ਕੀ ਕਰਦੇ ਨੇ ਫ ਨਾ ਗੌਰਰਮੈਂਟ ਦੀ ਸਬਸਿਡੀ ਵੀ ਅੱਜ ਕੱਲ ਕਿੰਨੀ ਚੱਲ ਰਹੀ ਉਹ ਵੀ ਪੁੱਛਦਾਗਾ ਸਾਰਾ ਹਨਾ।
ਹਾਂਜੀ।
ਹਮ
ਚਲੋ ਹੋਰ ਤੁਹਾਡੇ ਘਰ ਪਰਵਾਰ ਸਭ ਠੀਕ,
ਸਭ ਠੀਕ, ਠਾਕ ਸਭ ਵੱਧੀਆ ਅਸੀਂ ਵੀ,
ਪਈਲੀ
ਨਹੀਂ ਚਾਹ ਅਜੇ ਤਾਂ ਨਹੀਂ ਪੀਤੀ ਬਸ ਥੋੜ੍ਹੀ ਦੇਰ ਨੂੰ ਬਣਾਂਦੇਹੇ ਨੇ ਚਾਹ ਫਿਰ ਪੀਂਦੇ ਹਾਂ,
ਅੱਛਾ, ਤੇ ਤੁਸੀਂ ਵੀ ਲਵਾਏ ਦਾ ਹੀ ਹੋਏਗਾ
ਨਹੀਂ ਅਜੇ ਨਹੀਂ ਲਵਾਇਆ ਆਪਾਂ, ਮੈਂ ਸੋਚ ਰਿਹਾ ਉਹਦੇ ਬਾਰੇ ਮੈਂ ਵੀ ਜਾ ਕੇ ਆਪਣੇ ਬਾਰੇ ਪੁੱਛਾਂਗਾ,
ਹਾਂਜੀ, ਹਾਂਜੀ, ਹਾਂਜੀ ਤੁਸੀ ਦੇਖੋ ਅੱਜ ਕੱਲ੍ਹ ਦੇ, ਏਸੀ ਕੂਲਰ ਬਿਨਾਂ ਤਾਂ ਬੰਦੇ ਰਹਿ ਨਹੀਂ ਸਕਦੇ ਤੁਹਾਨੂੰ ਪਤਾ ਹੈ ਨਾ ਗਰਮੀ ਵੀ ਬਹੁਤ ਏ,
ਗਰਮੀ ਬਹੁਤ ਹੋ ਗਈ ਨਾ ਹੁਣ।
ਹਾਂਜੀ।
ਹਮ ਤਾਂ ਕਰਕੇ ਨਹੀਂ ਮੈਂ ਵੀ ਜਾ ਕੇ ਪਤਾ ਕਰਨਾ ਅੱਜ ਨਾ।
ਹਾਂਜੀ ਜ਼ਰੂਰ
ਹਾਂ ਹ ਹੋਰ ਤੁਸੀਂ ਸੁਣਾਓ, ਠੀਕ ਸਭ
ਸਭ ਵਧੀਆ ਅਜ ਤੇ ਬਾਰਿਸ਼ ਆ ਰਹੀ ਸਾਡੇ ਇੱਧਰ, ਥੋੜੇ ਨੈਟਵਰਕ ਦੀ ਵੀ ਦਿੱਕਤ ਹੋਈ ਦੀ ਸੀ ਨਾ ਤੁਹਾਨੂੰ ਪਤਾ ਲਾਈਟ, ਬਾਰਿਸ਼ ਵਗੈਰਾ ਫਿਰ ਨੈਟਵਰਕ ਥੋੜੇ ਸਲੋਅ ਹੋ ਜਾਂਦੇ ਨੇ, ਹਨਾ।
ਹਾਂ ਲਾਈਟ ਥੋੜਾ ਨੈਟਵਰਕ ਦਾ ਇਸ਼ੂ ਚੱਲ ਰਿਹਾ, ਨੈਟਵਰਕ ਦਾ ਇੱਥੇ
ਹਾਂਜੀ। ਕੁਛ ਬਾਰਿਸ਼ਾਂ ਹੋ ਰਹੀਆਂ ਨਾ ਹਰ ਜਗ੍ਹਾ, ਤੁਹਾਨੂੰ ਪਤਾ ਫੇਰ ਲਾਈਟਾਂ ਬੰਦ ਤਾਰਾਂ ਤੂਰਾਂ ਟੁੱਟ ਹੀ ਜਾਂਦੀਆਂ ਨੇ, ਬਾਰਿਸ਼ਾਂ ਕਰਕੇ ਤਾਂ
ਹਾਂਜੀ ਹਾਂਜੀ, ਲਾਈਟ ਲਾਈਟ ਵੀ ਬੰਦ ਹੋ ਜਾਂਦੀ ਬਾਰਿਸ਼ ਆਏ ਸੀ, ਹਨੇਰੀ ਆਏ ਤੇ ਫੇਿਰ ਲਾਈਟ ਬੰਦ ਹੋ ਜਾਂਦੀ ਉਹਦੇ ਨਾਲ
ਵੈਸੇ ਸਾਡੇ ਇਥੇ ਹੁੰਡਵਾੜੀ ਦੇ ਘਟ ਹੀ ਲਾਈਟ ਬੰਦ ਹੁੰਦੀ।
ਅੱਛਾ।
ਹਾਂਜੀ।
ਚਲੋ ਕੋਈ ਨੀ, ਵਧੀਆ ਸਗੋਂ ਹੋ ਤੁਹਾਡਾ ਵੈਸੇ ਇਲਾਕਾ ਵੱਡਾ ਹੈ ਨਾ ਬੜਾ ਬਹੁਤ ਡਿਵੈਲਪ ਹੋ ਗਿਆ ਏਰੀਆ ਤੁਹਾਡਾ
ਹਾਂਜੀ ਬਹੁਤ ਜ਼ਿਆਦਾ, ਪਹਿਲੇ ਤਾਂ ਕਹਿੰਦੇ ਸੀ ਕੁਛ ਵੀ ਨੀ ਸੀ ਇੱਥੇ ਹੁਣ ਤੇ ਹਰ ਕੋਈ ਮਤਲਬ ਹਰ ਜਗ੍ਹਾ ਬੰਦਾ ਆ ਜਾਏ ਤੇ ਫਿਰ ਦੇਖੋ, ਆਪਣੇ ਆਪ ਹੀ ਹੋ ਜਾਂਦਾ ਹੈ।
ਹਾਂ ਠੀਕ ਆ ਠੀਕ ਆ, ਵਧੀਆ ਚਲੋ
ਹਾਂਜੀ।
ਹੋਰ ਆਪਣਾ ਕੀ ਕਹਿੰਦੇ ਨੇ ਛੱਤ ਉੱਪਰ ਤੁਹਾਡੀ, ਕਿੰਨੇ ਵੈਸੇ ਗੱਜ ਦਾ ਹੈਗਾ ਆਪਣਾ ਸਾਰਾ?
ਚਾਰ ਸੌ ਤਾਂ ਕੁੱਛ ਜ਼ਿਆਦਾ ਹੀ ਏ।
ਅੱਛਾ ਫੇਿਰ ਤੇ ਬੜੇ ਵਧੀਆ ਲੱਗ ਜਾਨ ਉਹ ਨੂੰ ਤੁਹਾਡੇ, ਸੋਲਰ ਪੈਨਲ
ਹਾਂਜੀ ਹਾਂਜੀ। ਸਾਡਾ ਕੁਛ ਅੱਗੇ ਮਕਾਨ ਬਣਦਾ ਪਿੱਛੇ ਵੀ ਜਗ੍ਹਾ ਹੈਗੀ ਉਹ ਥੋੜ੍ਹੀ ਖਾਲੀ ਏ, ਮਤਲਬ ਥੋੜਾ ਕੱਚਾ ਹੀ ਹੈਗਾ ਪਿਛਲਾ ਪਾਸਾ, ਹਾਂਜੀ
ਹਮ। ਫੇਰ ਤਾਂ ਬੜੇ ਵਧੀਆ ਲੱਗ ਜਾਣੇ ਨੇ, ਕਿਉਂਕਿ ਪੈਨਲ ਨਾਲ ਧੁੱਪ ਚਾਹੀਦੇ ਨੇ ਨਾ ਪੈਨਲ ਨੂੰ ਜਿੰਨੀ ਵਧੀਆ ਧੁੱਪ ਲੱਗੇਗੀ ਸਿੱਧੀ ਉਹਨੇ ਜ਼ਿਆਦਾ ਚਾਰਜ ਕਰਦੇ ਨੇ, ਫਿਰ ਬੈ ਉਹ ਬਿਜਲੀ ਬਣਾਉਂਦੇ ਨੇ।
ਅੱਛਾ ਅੱਛਾ, ਤੇ ਅਸੀਂ ਇਹਨਾਂ ਨੂੰ ਬਿਨਾਂ ਲਾਈਟ ਤੋਂ ਵੀ ਯੂਜ ਕਰ ਹੀ ਸਕਦੇ ਹਾਂ ਵੈਸੇ ਤਾਂ ਹੈ ਨਾ
ਹਾਂ ਬਿਨਾਂ ਲਾਈਟ ਤੋਂ ਵੀ ਯੂਜ ਹੋਦੇ ਫਿਰ ਉਹ ਔਫਬ੍ਰਡ ਲਗਵਾਉਣਾ ਪਏਗਾ ਤੁਹਾਨੂੰ, ਔਫਬ੍ਰਿਡ ਬੈਟਰੀ ਲੱਗ ਜਾਣਗੇ ਉਹ ਵੀ ਵਧੀਆ ਵੈਸੇ ਚੀਜ਼ ਬੜੀ
ਅੱਛਾ ਅੱਛਾ।
ਹ ਕੋਈ ਨੀ ਆਪਾਂ ਸਾਰਾ ਪੁੱਛ ਕੇ ਨਾ ਤੁਹਾਨੂੰ, ਸਾਰਾ ਦੱਸ ਦ ਕਿ ਕਿਹੜਾ ਲਾਉਣਾ ਚਾਹੀਦਾ।
ਹਾਂਜੀ, ਠੀਕ ਹੈ ਵੀਰ ਜੀ ਓਕੇ, ਸਤਿ ਸ੍ਰੀ ਅਕਾਲ।